ਹਾਂਜੀ ਸਸ ਸ੍ਰੀ ਕਾਲ ਜੀ, ਹੋਰ ਜੀ ਬਸ ਜੀ, ਹਾਂਜੀ
ਹੋਰ ਬਸ ਵਧੀਆ ਜੀ ਹਾਲੇ ਸਾਡਾ ਕੁਛ ਨੀ ਹੋਇਆ ਜੀ ਖਾਨਾ ਪੀਨਾ ਹਾਲੇ ਤਾਂ ਬਣਾਨਾ ਵਾ ਜੀ ਦੇਖਾਂਗੇ ਹੁਣ ਕੀ ਬਨਾਈਏ।
ਸਾਡੇ ਉੱਠਦੇ ਹੀ ਬੋਹਤ ਲੇਟ ਐ ਬੱਚੇ।
ਹਾਂਜੀ ਹਾਂਜੀ ਛੁੱਟੀਆਂ ਨੇ ਨਾ ਤਾਂ ਕਰਕੇ ਛੁਟੀਆ ਨੇ ਨਾ ਤਾਂ ਕਰਕੇ ਬੱਚੇ ਲੇਟ ਉੱਠਦੇ ਸਕੂਲ ਟਾਈਮ ਸਵੇਰੇ ਉਹੀ ਆ ਸੱਤ ਵਜੇ ਉੱਠਨੇ। ਤਿਆਰ ਹੋਨਾ
ਹਾਂਜੀ, ਹਾਂਜੀ, ਹਾਂਜੀ ਸੱਤ ਵਜੇ ਤੱਕ ਤਾਂ ਚਲੇ ਵੀ ਜਾਂਦੇ ਸਕੂਲੇ ਬੱਚੇ ਓਟੋ ਆ ਜਾਂਦਾ ਸੱਤ ਵਜੇ ਇਨਾਂ ਦਾ
ਹੂੰ, ਹਾਂਜੀ
ਹਾਂ ਨਈ ਨਈ ਓਦਾਂ ਅੱਠ ਵਜੇ ਦਾ ਸਕੂਲ ਐ ਪਰ ਘੰਟਾ ਪੈਹਲੇ ਈ ਆ ਜਾਂਦਾ ਨਾ ਓਟੋ ਫੇਰ ਸਾਰੇ ਬੱਚੇ ਚੱਕਨੇ ਹੁੰਦੇ ਉਹਨੇ
ਹਾਂਜੀ ਤਾਂ ਘੰਟਾ ਪਹਿਲਾਂ ਈ ਆਂਦਾ ਸੱਤ ਵਜੇ ਚੱਲ ਜਾਂਦੇ ਬੱਚੇ ਘਰੋਂ।
ਨਾਸਤਾ ਕੀਤਾ ਕੀਤਾ ਨਾ ਕੀਤਾ ਸਕੂਲੇ ਲੰਚ ਕਰਾਂਗੇ।
ਨੀਂ ਨਾਸ਼ਤਾ ਕਰਕੇ ਜਾਂਦੇ ਇੱਕ ਇੱਕ ਪਰੌਠੀ ਖਾ ਕੇ ਜਾਂਦੇ ਬੱਚੇ ਘਰੋਂ।
ਵਧੀਆ ਗੱਲ ਐ ਫੇਰ ਤਾਂ।
ਫੇਰ ਟਿਫਨ ਵੀ ਨਾਲ ਲੈ ਕੇ ਜਾਨਾ ਤੇ ਫੇਰ ਰ ਘਰੇ ਵੀ ਆ ਕੇ ਖਾਂਦੇ ਰੋਟੀ ਤੇ ਜਦੋਂ ਛੁੱਟੀਆਂ ਹੁਣ ਛੁੱਟੀਆਂ ਹੋਈ ਹੋਈਆਂ ਹੁਣ ਦੋ ਟਾਈਮ ਦੀ ਇੱਕੋ ਟੈਮ ਖਾਂਦੇ ਆ।
ਸਵੇਰ ਦੀ ਤੇ ਦੁਪਹਿਰ ਦੀ ਕੱਠੀ ਨਈ ਤੇ ਦੁਪਹਿਰ ਤੱਕ ਤਾਂ ਦੋ ਵਾਰੀ ਖਾਲੇ ਖਾ ਕੇ ਜਾਂਦੇ, ਹਾਂਜੀ
ਜੀ ਜੀ ਮੇਰਾ ਭਰਾ ਵੀ ਛੋਟਾ ਆ ਨਾ ਓ ਉਹ ਥਰਡ ਕਲਾਸ ਵਿੱਚ ਜੀ, ਜੀ ਤੇ ਉਹ ਥਰਡ ਕਲਾਸ ਵਿੱਚ ਸੀ ਉਹ ਨਾ ਉਹਨੂੰ ਆਦਤ ਸੀ ਉਹਨੇ ਨਾ ਇੱਕ ਦਿਨ ਨਾ ਅ ਰਾਤੀ ਰੋਟੀ ਨੀ ਖਾਧੀ ਸੋਂ ਗਿਆ ਸੀ ਓ ਸ਼ਾਮੀ ਤੋਂ ਢਿੱਡ ਪਰਿਆ ਤੇ ਫਰੂਟ ਵਗੈਰਾ ਖਾ ਕੇ ਸਵੇਰੇ ਉਠਿਆ ਕਹਿੰਦਾ ਮੇਰੀ ਰਾਤ ਦੀ ਰੋਟੀ ਦੀਦੀ ਹੁਣ ਕਿਹੜਾ ਰਾਤ ਦੀ ਰੋਟੀ ਏ ਹੁਨ ਤੂੰ ਨਾਸ਼ਤਾ ਕਰ ਕਹਿੰਦਾ ਨਈ ਨਈ ਐ ਮੇਰੀ ਰਾਤ ਦੀ ਰੋਟੀ ਨਾਸ਼ਤਾਂ ਮੇਰਾ ਉਦਾਰ ਏ ਮੈਂ ਅੱਛਾ ਠੀਕ ਐ। ਓਦੀ ਹਜੇ ਤੱਕ ਓਦੀ ਹਜੇ ਤੱਕ ਇੱਕ ਟਾਈਮ ਦੀ ਰੋਟੀ ਉਧਾਰ ਚੱਲਰੀ ਐ।
ਹਾਂ ਚੱਲਰੀ ਐ
ਠੀਕ ਐ, ਤੇਰੀ ਇਕ ਟਾਈਮ ਦੀ ਰੋਟੀ ਉਦਾਰ ਐ, ਉਹ ਜਦੋਂ ਵੀ ਰਾਤੀ ਨੀ ਰੋਟੀ ਉਦਾਰ ਹੋ ਜਾਂਦੀ ਐ, ਹੁਣ ਦੋ ਟਾਈਮ ਦੀ ਰੋਟੀ ਐ ਅੱਜੇ ਮੈਂ ਤੂੰ ਰੋਟੀ ਖਾ ਕੇ ਸੋਯਾ ਕਰ ਉਦਾਰ ਦੀ ਕੀ ਤੇ ਕਹਿੰਦਾ ਨਹੀਂ ਉਦਾਰ ਐ, ਮੈਂ ਨਹੀਂ ਖਾਦੀ ਤੁਸੀਂ ਸਭ ਨੇ ਖਾਦੀ, ਮੈਂ ਨਹੀਂ ਖਾਦੀ ਮੇਰੀ ਉਦਾਰ ਐ।
ਮੈਂ ਤੇਰਾ ਰਹਿਣ ਲਈ ਅਸੀਂ ਕਹਿਣੇ ਆ ਕਿ ਦੋ ਟੈਮ ਕੱਠੀ ਖਾ ਲੈ ਫੇਰ ਉਦਾਰ ਖ਼ਤਮ ਕਰ, ਕਹਿੰਦਾ ਨਹੀਂ ਨਹੀਂ ਹਜੇ ਪਈ ਰਹਿਣ ਦੋ ਉਧਾਰ ਦੀ ਰੋਟੀ, ਕਹਿੰਦਾ ਨਹੀਂ ਮੈਂ ਨੀ
ਅੱਛਾ, ਠੀਕ ਏ
ਜੀ ਜੀ
ਹੁੰ,
ਇੰਝ ਹੀ ਲੱਗਦਾ ਐ, ਛੋਟਾ ਐ ਨਾ ਵੱਡਾ ਵਗੈਰਾ ਖੇਲਦੇ‌
ਹਾਂਜੀ।
ਗੱਤਕਾ ਖੇਡਦਾ ਉਹ ਵੀ, ਉਹਨੂੰ ਗਤਕਾ ਖੇਡਣਾ ਬੜਾ ਪਸੰਦ ਐ, ਹਾਂ ਉਹ ਵੀ ਖੇਲਦਾ ਤੇ ਨਾ
ਹੂੰ-ਹੂੰ।
ਅੱਜ ਕੱਲ ਨਵੇਂ ਸਟੰਟ ਚੱਲੇ ਨਾ ਅੱਖਾਂ-ਅੱਖਾਂ ਤੇ ਨੂਨ ਪਾ ਕੇ ਤੇ ਲਟਾ ਕੇ ਬੰਦੇ ਨੂੰ ਤੇ ਆਲੂ ਵਗੈਰਾ ਫੋੜਨੇ ਹੁੰਦੇ ਨਾਰੀਅਲ ਵਗੈਰਾ।
ਹਾਂਜੀ।
ਤੇ ਅਸੀਂ ਤੇ ਮੈਂ ਤੇ ਮੇਰੇ ਦੋ ਪਰਾ ਸੀ ਕਰ ਸੀ, ਇੱਕ ਓ ਦੋਸਤ ਆ ਗਿਆ ਛੋਟਾ, ਤਿੰਨ ਹੋ ਗਏ ਤੇ ਉਹ ਦੋਸਤ ਕਹਿੰਦਾ ਮੈਨੂੰ ਨਾ ਬੜਾ ਐਕਸਪੀਰੀਅੰਸ ਐ, ਮੇਰੇ ਚਾਚੇ ਨੇ ਮੈਨੂੰ ਬੜਾ ਦਿੱਤਾ ਐਕਸਪੀਰੀਅੰਸ। ਤੂੰ ਮੇਰੇ ਅੱਖਾਂ ਨੂਨ ਪਾ ਤੇ ਮੇਰੀ ਅੱਖਾਂ ਤੇ ਪੱਟੀ ਲਾ ਦੇ, ਤੇ ਤੂੰ ਲੇਟ ਜਾ ਮੈਂ ਤੇਰੇ ਆਲੂ ਫੋੜਾਂ ਗਾ, ਤੇਰੇ ਆਸੇ ਪਾਸੇ ਨਾ ਆਲੂ ਰੱਖਦੇ। ਤੇਰੇ ਨਾ ਆਲੂ ਫੋੜਾ ਗਾ ਹੱਥਾਂ ਦੇ ਵਿਚ ਪੈਰ ਦੇ ਕੋਲ ਰੱਖ ਕੇ ਉਹਨੇ ਕਿਹਾ ਠੀਕ ਐ, ਮੈਂ ਦੂਰ ਬੈਠੇ
ਹਾਂਜੀ-ਹਾਂਜੀ।
ਤੇ ਸੇਮ ਉਹੀ ਕੀਤਾ ਜਿਹੜਾ ਮੇਰੇ ਪਰਾ ਦਾ ਫਰੈਂਡ ਸੀ ਨਾ ਉਹਦੀ ਅੱਖਾਂ ਚ ਨੂਨ ਪਾਇਆ ਉਹਦੀ ਅੱਖਾਂ ਚ ਪੱਟੀ ਬਣ ਤੀ ਠੀਕ ਐ। ਤੇ ਸੱਤ ਤੇ ਸਾਰੇ, ਉਹਨੂੰ ਲਿਟਾ ਤਾ ਮੇਰੇ ਛੋਟ ਪਰਾ ਨੂੰ ਤੇ ਉਹਦੇ ਚਾਰੇ ਪਾਸੇ ਨਾ ਆਲੇ ਦੁਆਲੇ ਆਲੂ ਰੱਖ ਤੇ। ਤੇ ਉਧਰੋਂ ਕਹਿੰਦਾ ਮੈਂ ਫੋੜਾਂਗਾ ਹਥੌੜੇ ਨਾਲ ਫੋੜਾਂਗਾ, ਉਹਨੇ ਕਿਹਾ ਠੀਕ ਐ। ਉਹਦਾ ਵੀ ਫਸਟ ਐਕਸਪੀਰੀਅੰਸ ਹਥੌੜੇ ਨਾਲ ਫੋੜਨ ਦਾ, ਉਹ ਚੰਗਾ ਐ ਕਿ ਮੇਰੇ ਵੱਡੇ ਪਰਾ ਨੇ ਉਹਨੂੰ ਉਠਾ ਤਾ ਉੱਥੇ ਕੰਮ ਖਤਮ ਹੋ ਜਾਣਾ ਸੀ ਉਹਨੇ, ਇਹ ਮਤਲਬ ਆਲੂਆਂ ਤੇ ਨੀ ਪਏ ਪਏ ਕਦੇ ਸਿਰ ਤੇ ਕਦੀ ਕਿਧਰੇ ਵੇਖ ਚੰਗਾ ਤੂੰ ਉਠ ਗਿਆ
ਹਾਂ। ਸਹੀ ਐ, ਸਹੀ ਐ, ਪਹਿਲਾਂ ਉਠਾ ਤਾ, ਹਾਂ।
ਤੇਨੂੰ ਬਾਅਦ ਚ ਕਹਿੰਦੇ ਤੂੰ ਵੇਖੀ ਕਿਥੇ ਕਿਥੇ ਨਿਸ਼ਾਨੇ ਲਾਏ ਉਹ ਤੇ ਲੱਗਦ ਹੈ ਨੀ ਆਲੂਆਂ ਦੇ ਤੇ ਲੱਗੇ ਕਿਤੇ ਹੋਰ ਈ ਨੇ, ਕਹਿੰਦਾ ਦੀਦੀ ਮੇਰਾ ਪਹਿਲੀ ਵਾਰ ਸੀ। ਮੈਂ ਕਿਹਾ ਤੇਰਾ ਪਹਿਲੀ ਵਾਰ ਸੀ ਤੇ ਬੰਦੇ ਦਾ ਪਹਿਲੀ ਵਾਰ ਹੋ ਜਾਣਾ ਸੀ।
ਪਹਿਲੀ ਵਾਰ ਸਹੀ ਐ।
ਅਸੀਂ ਪੰਗੇ, ਅੱਸੀ ਬੜੇ ਮਜ਼ੇ ਕੀਤੇ ਬਚਪਨ ਦੇ ਵਿੱਚ ਇਹ ਚੀਜ਼ਾਂ ਨਾਲ।
ਹਾਂਜੀ-ਹਾਂਜੀ। ਪਹਿਲਾਂ ਦੇ ਦਿਨ ਹੀ ਕੁਛ ਹੋਰ ਸੀ, ਅੱਜ ਕੱਲ ਤਾਂ ਹੈ ਹੀ ਨਹੀਂ। ਨਹੀਂ ਉਹ ਵਾਲੇ ਦਿਨ ਨਾ ਸਾਡੇ ਬੱਚੇ ਦੇਖ ਪਾਨਗੇ ਉਹ ਵਾਲੇ ਦਿਨ ਜਿਹੜੇ ਪਿੱਛੇ ਚਲੇ ਗਏ ਜਿਹੜੇ ਅਸੀਂ ਉਹ ਦੇਖ ਲਏ
ਪਹਿਲੇ ਦਿਨ ਜੇ ਹੀ ਨੌਕਰੀ ਤੇ ਗਏ ਆ ਬੱਤੀਆਂ ਬੰਦ ਹੋਈ ਤੇ ਲੋਕੀ ਆਪਨੀ ਗਲੀ ਦੇ ਬਾਹਰ ਬੈਠਦੇ ਸਾਰੇ ਆਪਨੇ ਆਪਨੇ ਬੂਹੇ ਦੇ ਪਰ ਹੁਨ ਉਹ ਹੈ ਹੀ ਨੀ ਹੁਨ ਇਨਵਰਟਰ ਆਗੇ ਨੀ ਉਹ ਜਗ੍ਹਾ ਇਨਵਰਟਰ ਨੇ ਲੈ ਲਈ ਐ
ਹਾਂਜੀ
ਤੇ ਸਾਰੇ ਬੱਚਿਆਂ ਨੇ ਬਾਹਰ ਖੇਡਨਾ ਤੇ ਸਾਰੀ ਮਾਵਾਂ ਨੇ ਪਿਓ ਨੇ ਬਹਿ ਕੇ ਗੱਲਾਂ ਕਰਨੀਆਂ ਬਸ ਇੱਕ ਦੂਜੇ ਨਾਲ, ਠੀਕ ਹੈ ਕਰਦੇ ਹੁਨ ਰਿਆ ਈ ਨਈ ਹੁਨ ਲੋਕੀ ਬਾਹਰ ਨਿਕਲਦੇ ਹੀ ਨੀ‌ ਇਨਵੇ
ਨਿਕਲਦੇ ਨੇ ਹੁਨ ਸਭ ਦੇ ਆਪਨੇ ਆਪਨੇ ਗੇਟ ਬੰਦ ਹੁੰਦੇ ਕੋਈ ਨੀ ਨਿਕਲਦਾ ਹੁਨ ਬਾਹਰ ਸਭ ਅੱਜ-ਕੱਲ੍ਹ ਦੇ ਬੱਚੇ ਵੀ ਟੀ-ਵੀ ਫੋਨ ਵ ਟੀ-ਵੀ ਫੋਨ ਹੋਰ ਕੁਛ ਹੈ ਈ ਨੀ ਬੱਚਿਆਂ ਨੂੰ
ਟੀ-ਵੀ ਕੇ ਦੇਖ ਲੋ ਫੋਨ ਦੇਖ ਲੋ ਟੀ-ਵੀ ਚ ਰੀਲਾਂ ਚੱਲਦੀ ਰਹਿੰਦੀਆਂ ਫੋਨ ਦੇਦੋ ਉਹਦੇ 'ਚ ਗੇਮ ਖੇਡ ਲੈਣਗੇ
ਦੇਖੋ ਬੱਚੇ ਤਾਂ ਨਾ ਗੇਮ ਖੇਲਦੇ ਸੀ ਅਸੀਂ ਗੁੱਲੀ ਡੰਡਾ ਪਾਉਣ ਟਿਕ ਤੇ
ਗੂਲੀ ਡੰਡਾ, ਹਾਂਜੀ
ਪਹਿਲਾਂ ਤਾਂ ਇਹੀ ਸਭ ਗੇਮ ਸੀਗੀ ਹੁਨ ਹੈ ਈ ਨਹੀਂ
ਹਾਂਜੀ
ਏਸ ਕਰਕੇ
ਹਾਂਜੀ
ਟਾੲਮ ਦੇ ਮਜੇ ਹੀ ਬੜੇ ਸੀ ਅਸੀਂ ਬਹੁਤ ਟਾਈਮ ਮੇਰੇ ਪਰਾ ਨੂੰ ਨਾ ਇੱਥੇ ਛੋਟੇ ਆਲੇ ਨੂੰ ਨਾ ਬੜਾ ਸ਼ੌਕ ਸੀ, ਦੀਵਾਰ ਚ ਮੁੱਕੇ ਮਾਰਨ ਦਾ
ਅੱਛਾ
ਉਹਨੂੰ ਬੜਾ ਸ਼ੌਕ ਸੀ ਮੈ ਦੀਵਾਰ ਚ ਮੁਕੇ ਮਾਰਾ ਮੇਰੇ ਵੱਡੇ ਪਰਾ ਨੂੰ ਲੱਗ ਜਾਏ ਇੱਕ ਵਾਰੀ ਫਿਰ ਮੈ ਦੀਵਾਰ ਚ ਮੁੱਕੇ ਕਿਵੇਂ ਵਜਦੇ ਨੇ, ਸਾਡੇ ਘਰੇ ਕਿਸੇ ਨੇ ਵੀ ਆਨਾ ਕੋਈ ਤਾਈ ਚਾਚੇ ਅੰਕਲ ਕੋਈ ਵੀ ਦੂਰ ਰਿਸ਼ਤੇਦਾਰ ਕੋਲੋ ਆਏ ਮੇਰੇ ਵਡੇ ਪਾ ਨੇ ਕਹਿੰਣਾ ਤੁਹਾਨੂੰ ਪਤਾ ਐ ਤੁਹਾਨੂੰ ਬੜਾ ਸ਼ੌਕ ਐ ਦੀਵਾਰ ਚ ਮੁੱਕੇਂ ਮਾਰਨ ਦਾ ਇਹਨੁ ਕੂਛ ਨਹੀ ਹੋੰਦਾ
ਅੱਛਾ
ਕੋਈ ਵੀ ਆਨਾ ਉਹਨੂੰ ਬਸ ਇੱਕੋ ਗਲ ਕਰਨੀ ਇਹਨੂੰ ਬੜਾ ਸ਼ੌਕ ਐ ਦੀਵਾਰ ਚ ਮੁਕੇ ਉਹ ਵੀ ਤਿਆਰ ਹਾਂ ਹਾਂ ਮਾਰ ਕੇ ਵਿਖਾਵਾਂ ਮਾਰ ਕੇ ਵਿਖਾਵਾ ਕਿਵੇ ਮਾਰਦੇ ਐ ਓਨੇ ਮਾਰਨੇ ਸ਼ੁਰੂ ਕਰਨੇ ਚਾਰ ਪੰਜ ਮੁੱਕੇ ਮਾਰਨੇ ਮੈਂ ਸਹੀ ਜਿਦੇ ਉਹਦੇ ਹੱਥ ਵਜ ਗਈ ਨਾ ਉਹਨੇ ਬੰਦ ਕਰਦੇ ਮੁੱਕੇ ਮਾਰਨੇ ਮਾਰ ਲਿਆ ਹੋਰ ਕੀ ਲੋਕਾਂ ਦਿਖਾ ਕੇ ਵੀ ਮੁੱਕੇ ਵਜੇ ਦੀਵਾਰ
ਹੰ
ਟਾਈਮ ਤੇ ਗੱਲਾਂ ਹੋਰ ਸੀ ਹੁਨ ਨਾ ਉਹ ਟਾਈਮ ਏ ਨਾ ਉਹ ਗੱਲਾਂ ਨੇ ਲੋਕਾਂ ਦੇ ਵਿੱਚ
ਨਾ ਜੀ ਨਾ ਹੁਨ ਤਾਂ ਸਭ ਬਿਜ਼ੀ ਹੋ ਗਏ ਅਪਨੇ ਅਪਨੇ ਕੰਮਾਂ ਚ ਅਪਨੇ-ਅਪਨੇ ਪਰਿਵਾਰਾਂ ਚ ਹਾਂਜੀ
ਪਿੰਡ ਦੇ ਲੋਕੀ ਨਾ ਜਿਵੇਂ ਹਾਂਜੀ, ਪਿੰਡ ਦੇ ਲੋਕੀ ਜਿਵੇਂ ਕਿਸੇ ਘਰ ਜਾਨਾ ਪੈ ਗੇਆ ਜਰੂਰੀ ਤੇ ਆਪਨੇ ਬੱਚੇ ਦੂਜੇ ਦੇ ਘਰ ਛੱਡ ਦੇਂਦੇ, ਅੱਜ ਅੱਜ- ਕੱਲ ਜਮਾਨਾ ਈ ਨੀ ਐ ਕਿ ਅਸੀ ਅਪਨੇ ਬੱਚੇ ਕਿਸੇ
ਨਾ ਜੀ ਨਾ ਅੱਜ -ਕੱਲ ਮਾਹੌਲ ਈ ਨੀ, ਨਾ ਆਪਨੇ ਬੱਚੇ ਕਿਸੇ ਭੇਜੋ, ਨਾ ਕਿਸੇ ਦੇ ਘਰੇ ਲੈ ਕੇ ਆਓ, ਬਸ ਅੱਜ-ਕੱਲ ਓ ਮਾਹੌਲ ਈ ਨੀਂ ਹੈਗਾ।
ਰਿਸ਼ਤੇਦਾਰ ਦੇ ਘਰ ਛੱਡ ਨੀਂ ਸਕਦੇ ਆਪਨੇ ਬੱਚੇ ਕੁਛ ਟਾਈਮ ਲਈ, ਬਸ ਨਾਲ ਲੈ ਕੇ ਜਾਓ
ਨਾਲ ਲੈ ਕੇ ਆਓ, ਹਾਂਜੀ।
ਆਏਆ ਸੀ ਤੇ ਪੱਲੇ ਮਾਵਾਂ ਨੂੰ ਕੀ ਕਰਨਾ ਮਾਵਾਂ ਨੇ ਜਾਨਾ ਕਿਧਰੇ ਤੇ ਬੱਚੇ ਛੱਡਨੇ ਨਾਲ ਗੁਆਂਡੀਆਂ ਦੇ। ਸ਼ਾਮੀ ਆਵਾਂਗੇ ਅਸੀਂ ਕੱਲ ਆਵਾਂਗੇ, ਸਾਡੇ ਬੱਚੇ ਓਨਾਂ ਨੇ ਰੱਖ ਵੀ ਲੈਨੇ ਰੋਟੀਆਂ ਵੀ ਖਵਾਨੀਆਂ ਸਬ
ਖਵਾਨੀਆਂ, ਹਾਂਜੀ।
ਪਰ ਅੱਜ- ਕੱਲ ਓ ਹੈ ਈ ਨੀ ਟਾਈਮ।
ਨਾ ਜੀ ਨਾ, ਅੱਜ-ਕੱਲ ਕੈਂਦੇ ਲੈ ਆਪ ਘੁੰਮ ਨਿਕਲ ਗਏ ਏਨਾਂ ਨੂੰ ਏਥੇ ਛੱਡ ਗਏ, ਲੈ ਅਸੀਂ ਹੁਨ ਏਦਾ ਕਰੀਏ ਓਦਾ ਕਰੀਏ। ਉਪਰੋਂ ਕੇਹ ਦੋ ਗੇ, ਕੋਈ ਨੀ -ਕੋਈ ਨੀ ਬਾਦ ਚ ਫੇਰ ਏਦਾਂ ਗੱਲਾਂ ਕਰੂਗੇ।
ਹਮ ਹਾਂਜੀ -ਹਾਂਜੀ ਓ ਤੇ ਹੈ ਈ ਐ। ਨਈ-ਨਈ ਹੁਨ ਜਮਾਨਾ ਵੀ ਨੀਂ ਐ, ਹੁਨ ਜਮਾਨਾ ਕੁੱਛ ਜਾਦਾ ਬਦਲ ਗੇਐ, ਪੈਲੇ ਲੋਕਾਂ ਨੂੰ ਵਿਸ਼ਵਾਸ ਕਿਸੇ ਤੇ ਵਿਸ਼ਵਾਸ ਵੀ ਨੀਂ ਐ, ਕਿਸੀ ਵਿਸ਼ਵਾਸ ਕਰ ਈ ਨੀਂ ਸਕਦੇ।
ਨਈ ਕਰ ਸਕਦੇ ਵਿਸਵਾਸ ਈ ਨੀਂ ਹੈਗਾ ਬਿਲਕੁਲ ਵੀ। ਮੋਹਲ ਈ ਅੱਜ -ਕੱਲ ਏਦਾਂ ਦਾ ਚੱਲ ਰੇਆ, ਬੌਤ ਬੇਕਾਰ
ਬੱਚੇ ਰੁਕਦੇ ਵੀ ਨੀ ਐ ਮਾਵਾਂ ਦੇ ਬਿਨਾਂ, ਪਿਓ ਦੇ ਬਿਨਾਂ ਰੁਕ ਜਾਂਦੇ। ਮਾਂਵਾ ਦੇ ਬਿਨਾਂ ਨੀਂ ਰੁਕਦੇ ਕੈਂਦੇ ਤੁਆਡੇ ਨਾਲ ਈ ਜਾਨਾ। ਏਸ ਕਰਕੇ
ਹਾਂਜੀ।
ਹੋਰ, ਹੋਰ ਸੁਨਾਓ?
ਬਸ ਜੀ।
ਸਾਡੇ ਘਰ ਤਾਂ ਬੜੀ ਐਹੋ ਜੇਹੀ, ਹਰਕ ਸਾਡੇ ਭਰਾਵਾਂ ਨੇ ਭਰਾਵਾਂ ਨੇ ਕੀਤੀਆਂ ਐ ਸਾਨੂੰ ਅੱਜੇ ਤੱਕ ਸੋਚ-ਸੋਚ ਕੇ ਹੱਸੀ ਆਂਦੀ ਐ ਅਸੀ ਬਚਪਨ ਚ ਏ ਕੰਮ ਕੀ ਤੇ ਨੇ, ਅਸੀਂ ਕਦੇ ਕੱਠੇ ਬੈ ਜੀਏ ਨਾ, ਚਾਰੋ ਭੈਣ, ਬਸ ਚਾਰ ਭੈਣ-ਭਰਾ ਵਾਂ ਤੇ ਅਸੀਂ ਆਪਨੀਆਂ ਹਰਕਤ ਇੱਕ ਦੂਜੇ ਨੂੰ ਦੱਸ ਪੁਰਾਨੀਆਂ ਸਾਰੇ ਹੱਸ ਪੈਨੇ, ਅਸੀਂ ਏੰਜ ਮੰਮੀ ਬਚਪਨ 'ਚ ਕੀ ਤਾ ਸੀ। ਮੰਮੀ ਕੈੰਦੀ ਹਾਂ, ਤੁਸੀਂ ਕੀਤਾ ਸੀ।
ਤੇ ਭੂਆ ਦੇ ਬੱਚੇ ਦਾ ਵੀ ਏਹੀ ਹਾਲ ਐ ਸੇਮ ਓ ਵੀ ਇੰਝ ਈ ਉਹਨਾਂ ਨੇ ਹਰਕਤਾਂ ਕਰਦੇ ਸੀ, ਓ ਵੀ।
ਅੱਛਾ।
ਅਸੀ ਆਪਨੇ ਭੂਆ-ਚਾਚੇ ਦੇ ਬੱਚੇ ਕੋਲ ਬੈਹ ਜਾਈਏ ਨਾ ਸਾਡੀ ਸਾਰੀ ਰਾਤ ਨਾ, ਐਵੇਂ ਈ ਨਿਕਲ ਜਾਂਦੀ ਐ ਗੱਲਾਂ ਦੇ ਵਿੱਚ, ਗੱਪ-ਸ਼ੱਪ ਦੇ ਵਿੱਚ ਨਿਕਲ ਜਾਂਦੀ ਐ। ਹੁਨ ਜਦੋਂ ਮੈਂ ਆਪਨੇ ਪੇਕੇ ਗਈ ਸੀ ਨਾ ਹੁਨੇ ਤੇ ਇੱਕ ਦਿਨ ਲਾਸਟ ਸੀ, ਬਚੇਆ ਸੀ, ਸਾਡਾ। ਤੇ ਮੇਰੀ -ਤੇ ਮੇਰੀ। ਭੂਆ ਆ ਗਈ। ਤੇ ਭੂਆ ਦੇ ਬੱਚੇ ਆ ਗਏ, ਸਾਰੀ ਰਾਤ ਨਾ ਸੁੱਤੇ ਨੀਂ, ਰਾਤੀ ਅਸੀਂ, ‌ਇੱਕ ਵਜੇ ਨਾ ਬਾਰ ਸੜਕ ਨਾ, ਓ ਖੇਡਦੇ ਬੈਡਮਿੰਟਨ। ਮੈਂ ਲੋਕੀ ਕੇਹਨਗੇ ਪਾਗਲ ਹੋ ਗਏ ਨੇ, ਅੱਜ ਰਾਤੀ ਐ।
ਆਹੋ, ਰਾਤੀ ਇੱਕ ਵਜੇ ਬੈਡਮਿੰਟਨ ਫੇਰ ਓ ਚੜੀਆ ਉੜ ਤੋਤਾਂ, ਏਡੇ ਵੱਡੇ-ਵੱਡੇ ਬੱਚੇ ਆ ਅਸੀ। ਪੰਜ-ਛੇ ਬੱਚੇ ਕੱਠੇ ਹੋ ਗਏ, ਵੱਡੇ-ਵੱਡੇ ਵਿਯਾਏ ਦੇ ਚਿੜੀਆ ਊੜ ਤੋਤਾ ਊੜ ਖੇਡਦੇ ਆਂ ਅਸੀ। ਮੈਂ ਲੋਕਾਂ ਨੇ ਕੈਣਾ ਐ ਬਚਪਨ ਦੇ ਖੇਡ ਹੁਨ ਯਾਦ ਆਏ, ਚਿੜੀਆਂ ਊੜ
ਪਰ ਮਜਾ ਵੀ ਬੋਤ ਆਂਦਾ ਏਦਾਂ ਨਾ।
ਜੀ, ਬਿਲਕੁਲ-ਬਿਲਕੁਲ, ਰਾਤੀ ਓਦਾਂ ਈਂ ਆ ਸਭ ਸੋ ਰੇਆਂ, ਸਾਡੇ ਘਰ ਨਾ ਕੁੱਛ ਜ਼ਮੀਨ ਤੇ ਕੁੱਛ ਬੈਡ ਤੇ, ਓਨਾਂ ਨੂੰ ਟੱਪ ਕੇ ਜਾ ਰੇਆ ਕੋਈ ਰੱਸ ਚੁੱਕ ਕੇ ਲਿਆ ਰੇਆ, ਚਾਹ ਬਣਾ ਰੇਆ। ਚਾਯ ਬੜੀ ਟੇਸਟੀ ਬਣਾਤਾ ਹੂੰ। ਮੈਂ ਕੇਯਾ ਚਲ ਤੂੰ ਚਾਹ ਬਣਾ
ਰਾਤੀ ਏਕ ਵਜੇ ਜਦੋਂ ਮੇਰੀ ਭੂਆ ਗਲ ਵੀ ਪੋ ਕਿੰਨਾ ਤੇ ਖੱਪ-ਖਾਨਾ ਪਾਇਆ‌ ਦਾ ਰਾਤੀ ਚਾਰ ਵਜੇ ਤੱਕ ਤੁਸੀ, ਹੈਂ? ਚਾਹ ਬਣਾ ਰੇਓ। ਮੈਂ ਚਾਯ ਟੇਸਟੀ ਬਣਾਤਾ ਹੁੰ, ਰੱਸ ਖਾ ਰੇਓ, ਇੰਝ-ਇੰਝ ਕਰਕੇ ੜਾ ਖੱਪ-ਖਾਨਾ ਪਾਯਾ ਹੋਯਾ ਆ। ਮੈਂ ਕੀ ਕਰੀਏ, ਭੂਆ ਜੀ? ਕਦੀ-ਕਦੀ ਮਿਲਣਾ ਹੁੰਦਾ ਯਾ।
ਮਿਲਣਾ ਹੋਂਦਾ, ਸਈ ਐ।
ਸੁਨੋ ਠੀਕ ਐ, ਫੇਰ ਤਾਨੂੰ ਫੋਨ। ਓਕੇ, ਸਤ ਸ਼੍ਰੀ ਅਕਾਲ। ਸਸ ਸ਼੍ਰੀ ਅਕਾਲ।